ਹੈਲੋ ਹਾਂਜੀ! ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਹਾਂਜੀ! ਵਧੀਆ ਜੀ ਤੁਸੀਂ ਸੁਣਾਓ! ਵਧੀਆ ਜੀ ਤੁਸੀਂ ਸੁਣਾਓ! ਘਰ ਪਰਿਵਾਰ ਸਭ
ਤੁਸੀਂ ਸੁਣਾਓ,,, ਹਾਂਜੀ! ਘਰ ਪਰਿਵਾਰ ਸਭ ਠੀਕ ਆ।
ਹਾਂਜੀ-ਹਾਂਜੀ ਸਾਡੇ ਵੀ ਸਭ ਵਧੀਆ ਹੈ, ਬਾਬਾ ਜੀ ਦੀ ਪੂਰੀ ਕਿਰਪਾ ਸਭ ਬਹੁਤ ਅੱਛਾ ਹੈ।
ਹਾਂਜੀ,, ਕਿਰਪਾ ਬਣੀ ਰਹਿਣੀ ਚਾਹੀਦੀ ਬਾਬਾ ਜੀ ਦੀ ਤੇ।
ਹਾਂਜੀ-ਹਾਂਜੀ ਇਹਨਾਂ ਦੀ ਮਿਹਰ ਤੇ ਹੋਣੀ ਚਾਹੀਦੀ ਹੈ। ਬਿਲਕੁਲ,,
ਹਾਂਜੀ! ਹੋਰ,, ਤੁਸੀਂ! ਮੈਂ ਤਾ ਬਾਹਰ ਬੈਠੀ ਸੀ। ਮੈਂ ਕਿਹਾ, ਬੜੀ ਗਰਮੀ ਹੋਦੀ ਏ ਲਾਈਟ ਗਈ ਦੀ ਏ,,
ਅੱਛਾ-ਅੱਛਾ
ਗਰਮੀ ਬਹੁਤ ਹੋਈ ਦੀ ਹੈ।
ਤੁਸੀਂ ਫੇਰ ਇਨਵੇਟਰ ਨਹੀ ਲਵਾਇਆ ਦਾ।
ਨਾ ਇਨਵੇਟਰ ਨੂੰ ਹੱਥ ਹੀ ਨਹੀਂ ਪੈਂਦਾ।
ਅੱਛਾ, ਹਾਂਜੀ ਜੀ ਅੱਜ-ਕੱਲ ਕਿੱਥੇ ਖਰਚੇ ਬੜੇ ਹੋ ਜਾਂਦੇ, ਨੇ ਸੋਚਦਾ ਬੰਦਾ ਚੀਜ਼ ਤੇ ਤੇ ਤੁਸੀਂ ਕਿਸ਼ਤਾਂ ਤੇ ਲੈਲੋ ਨਾ ਕਿਸ਼ਤਾਂ ਲੈਲੋ।
ਹਾਂਜੀ,
ਮੈਂ ਕਿਹਾ ਕਿਸ਼ਤਾਂ ਤੇ ਲੈਲੋ ਤੁਸੀਂ ਅਨਵੇਟਰ
ਕਿਸ਼ਤਾਂ ਤੇ ਕਿਸ਼ਤਾਂ ਦੇ ਕਿਸ਼ਤਾਂ ਦੇ ਚਲੋ ਦੇਖਦੇ ਆ। ਤੇ ਵੀ ਕਹਿੰਦੇ ਨੇ ਕਹਿ ਕੇ ਦੇਖਾਂਗੇ, ਕੀ ਕੀ ਕਹਿੰਦੇ ਨੇ ਫੇਰ ਐ। ਫੇਰ ਉਹਨਾਂ ਤੋਂ ਪੁੱਛ ਕੇ ਦੱਸਾਂਗੇ, ਕੀ ਲੈ ਸਕਦੇ ਨੇ। ਕਿਸ਼ਤਾਂ ਤੇ ਕਹਾਂਗੇ ਨਾ ਬੜੀ ਸਾਨੂੰ ਦਿੱਕਤ ਹੋਈ ਹੈ।
ਹਾਂਜੀ ਸਹੀ ਗੱਲ ਹੈ, ਜੀ ਲੋਕੀ ਬਿਜਲੀ ਫਾਲਤੂ ਚ ਲੋਕਾਂ। ਏਸੀ ਦਬਾਏ ਹੁੰ ਏਸੀ ਦੁੱਧ ਏਸੀ, ਫੇਰ ਕਿੱਥੇ ਬਿਜਲੀ ਵਾਲੇ ਵੀ ਹੁਣ ਨਹੀਂ ਲੋੜ ਪਾਦੇ ਨੇ ਜਿੰਨਾ ਹੇਣੀ ਘਰੇ ਫਿਰ ਜਿੰਨਾ ਘਰ ਬਚਾ ਨੀ ਹੁੰਦਾ ਉਹਨਾਂ ਨੂੰ ਦਿੱਕਤ ਹੁੰਦੀ ਹੈ। ਬੜੀ ਬਜਲੀ ਦੀ ਫਿਰ ਤੇ ਬੜਾ
ਹਾਂਜੀ, ਮੈਂ ਕਿਹਾ ਲੋਕਾਂ ਘਰ ਤੇ ਏਸੀ ਲੱਗੇ ਹੋਏ ਨੇ। ਹਾਂਜੀ,
ਹੈਲੋ, ਹੈਲੋ, ਮੈਂ ਕਿਹਾ ਫਿਰ ਪਾਣੀ ਪੂਣੀ ਭਰ ਲਿਆ ਸੀ ਤੁਸੀਂ?
ਹਾਂਜੀ, ਉਹ ਤੋਂ ਸ਼ੁਕਰ ਮੋਟਰ ਵਗੈਰਾ ਲਾਈ ਦੀ ਸੀ, ਪਾਣੀ ਪਾਰ ਲਿਆ।
ਅੱਛਾ, ਫੇਰ ਥੋੜੀ ਲੈਟ ਵਿੱਚ ਆਈ।
ਹਾਂ ਲਾਈਟ ਆਂਦੀ ਜਾਂਦੀ ਹੈ ਨਾ,
ਹਾਂ ਆਾਂਦੀ ਜਾਂਦੀ ਨਾ ਬੜਾ ਉਹ ਰਫੜ ਰਹਿੰਦਾ। ਸਾਡੇ ਨੀ ਗਈ ਅੱਜ ਇੱਧਰ ਹਜੇ ਹਜੇ ਨੀ ਗਈ। ਪਰ ਜਾਂਦੀ ਹੈ ਸਾਡੇ ਵੀ ਬੜੀ,
ਸਾਡੇ ਜਾਂਦੀ ਸਾਡੇ ਜਾਂਦੀ ਰਹਿੰਦੀ ਹੈ ਹੋਰ ਭੈਣ ਜੀ ਉੱਥੇ ਕਿੱਦਾਂ ਮੌਸਮ
ਗਰਮੀ ਹੈ, ਜੀ ਬਿਲਕੁਲ ਹਵਾ ਨੀ ਲੱਗ ਰਹੀ ਪੇੜ ਪੌਦੇ ਵੀ ਨਹੀਂ।
ਹਵਾ ਤੇ ਹੈ ਨੀ ਹਵਾ ਤੇ ਹੈ ਨੀ,
ਹਾਂਜੀ-ਹਾਂਜੀ ਹੋਰ ਕੀ ਬਣਾਇਆ ਸੀ ਫਿਰ,
ਬਹੁਤ ਹਾਂਜੀ,
ਮੈਂ ਕਿ ਬਣਾਇਆ ਸੀ।
ਅੱਜ ਅਸੀ ਮੈਂ ਕਿਹਾ ਰਾਜਮਾਂ ਬਣਾ ਲੈਂਦੇ ਰਾਜਮਾਂ ਚੋਲ ਮੈਂ ਕਿਹਾ ਰਾਜਮਾਂ ਚੌਲ ਬਣਾਏ ਨੇ,
ਅੱਛਾ-ਅੱਛਾ ਰਾਜਮਾਂ ਚੌਲ ਬਣਾਏ। ਸਹੀ ਗਲ ਗਰਮੀ ਚ ਬੱਚੇ ਵੀ ਡਿਮਾਂਡਾ ਹੈ, ਇਹੋ ਜਿਹੀ ਕਰ ਕਰਦੇ ਨੇ ਇਹ ਖਾਣਾ ਹੋਰ ਮੈ ਕਿਹਾ ਉਹ ਜਿਹੜੇ ਮਤਲਬ ਕਿ ਉਸਦੀ ਸਟੇਟਸ ਹੈਲੋ ਹੈਲੋ ਮੈਂ ਕਿਹਾ ਜਿਹੜੇ ਤੁਸੀਂ ਸਟੇਟਸ ਪਾਏ ਸੀ ਹੈਲੋ
ਹਾਂਜੀ
ਹੈਲੋ ਮੈਂ ਕਿਹਾ ਜੀ ਤੁਸੀਂ ਸਟੇਟਸ ਪਾਏ ਦੇ ਹੈਲੋ
ਹਾਂਜੀ ਹੈਲੋ ਹੈਲੋ
ਹਾਂਜੀ ਮੈਂ ਕਿਹਾ। ਹੈਲੋ।
ਹੈਲੋ।
ਆਵਾਜ਼ ਨਹੀਂ ਆ ਰਹੀ ਤੁਹਾਨੂੰ ਮੇਰੀ।
ਆ ਰਹੀ ਹੈ।
ਫਿਰ ਤੁਸੀਂ ਜਵਾਬ ਫਿਰ ਦਿੰਦੇ ਮੈਂ ਕਿਹਾ ਜਿਹੜਾ ਤੁਸੀਂ ਸਟੇਟਸ ਤੇ ਸੂਟ ਪਾਇਆ ਦਾ। ਹੂ,,,
ਹਾਂਜੀ ਹਾਂਜੀ।
ਤੁਸੀਂ ਸਟੇਟਸ ਤੇ ਮੈਂ ਕਿਹਾ ਸੂਟ ਪਾਇਆ ਸੀ।
ਹਾਂਜੀ।
ਮੈਂ ਕਿਹਾ ਤੁਸੀਂ ਸਟੇਟਸ ਤੇ ਸੂਟ ਪਾਇਆ ਦਾ ਸੀ ਵੇਚਣ ਵਾਸਤੇ। ਉਹ ਕਿਸੀ ਨੇ ਪਾਇਆ ਸੀ ਜਾਂ ਤੁਸੀਂ ਪਾਇਆ ਸੀ।
ਮੈਂ ਪਾਇਆ ਸੀ।
ਅੱਛਾ ਅੱਛਾ ਮੈਂ।
ਹੈਲੋ ਮੈਂ ਕਿਹਾ ਮੈਂ ਪਾਇਆ ਸੀ ਸਟਟੇਸ ਤੇ।
ਅੱਛਾ ਅੱਛਾ ਤੁਸੀਂ ਫਿਰ ਕੰਮ ਸਟਾਰਟ ਕੀਤਾ ਕਿ।
ਹਾਂਜੀ।
ਹੈਲੋ।
ਕੰਮ ਸਟਾ ਮੈਂ ਕਿਹਾ ਕੰਮ ਸਟਾਰਟ ਕੀਤਾ ਹੈ।
ਅੱਛਾ ਅੱਛਾ ਮੈਂ ਕਿਹਾ ਤਾਂ ਹੀ ਨਾ ਦੋ ਚਾਰ ਮਤਲਬ ਸੂਟਾਂ ਜਾਂ ਤੇ ਕਿਸੇ ਕੰਪਨੀ। ਕੁਪੰਨੀ ਤੋਂ ਪਾਈਆ ਹੈ। ਯਾਰ ਖੁੱਦ ਲਿਆਏ ਨੇ ਅੱਛਾ ਖੁਦ ਲਿਆਇਓ ਤੁਸੀਂ ਕਿੱਥੋਂ ਲਿਆਇਓ ਤੁਸੀਂ ਕੱਪੜਾ।
ਅਸੀਂ ਅੰਬਾਲੇ ਲੈਣੇ ਹਾਂ ਕੱਪੜਾ ਸਾਰਾ ਮਾਲ
ਅੱਛਾ ਅੱਛਾ ਅੰਬਾਲੇ ਸੀ ਅੰਬਾਲੇ ਸੀ। ਚਲੋ ਆਵਾਂਗੀ ਮੈਂ ਨਾ ਘਰ ਵੇਖਣ ਆਵਾਂਗੀ।
ਹਾਂਜੀ ਸਟਾਰਟ ਹੈਗੀ ਸਟਾਰਟਿੰਗ ਹੈਗੀ ਹੈ ਪੰਜ ਸੌ ਤੋਂ ਸਟਾਰਟ। ਸਟਾਟਿੰਗ ਹੈਗੀ ਦੌ ਸੌ।
ਹਾਂਜੀ ਹਾਂਜੀ ਵਧੀਆ ਦੋ ਸੌ ਤੇ ਤੇ ਆਮ ਨੇ ਨਾ ਘਰ ਪਾਉਣ ਵਾਲੇ।
ਹਾਂ ਕੋਟਨ ਦੇ ਸੂਟ ਉਹਦੀ ਅੰਦਰ ਗਰਮੀ ਵੀ ਨਹੀਂ ਲੱਗਦੀ।
ਚਲੋ ਜੀ ਕੋਈ ਨੀ ਮੈਂ ਆਵਾਂਗੀ ਮੈਂ ਸਪੈਸ਼ਲ ਤੁਹਾਨੂੰ ਤੁਹਾਡਾ ਸਟੇਟਸ ਦੇਖਿਆ ਹੁਣੇ। ਮੈਂ ਕਿਹਾ ਚਲੋ ਫੋਨ ਕਰਾਂ ਤੇ ਵੇਖਿਆ ਤੇ ਉਹ। ਚਿਕਨ ਲੰਚ ਤੁਸੀਂ ਕਹਿਆ। ਬਿਜਲੀ ਨੀ ਆ ਰਹੀ ਉਹ 'ਚ ਲੱਗ ਗਈ ਤੇ ਮੈਂ ਕਿਹਾ ਪੁੱਛਾਂਗੀ। ਤੁਸੀਂ ਵੈਸੇ ਨਾ ਮੇਰਾ ਮੈਂ ਤੁਹਾਡੇ ਘਰ। ਬਾਹਰ ਆਜਗੇ ਇੱਕ ਦੋ ਵੈਸੇ ਮੇਰੇ ਦੋ ਔਰ ਸਵਾਈ ਵੀ ਦੋ ਚਾਰ ਸੂਟ। ਤੇ ਪੰਜ ਸੌ ਵਾਲਾ ਇੱਕ ਅੱਧਾ ਰੱਖ ਕੇ ਰੱਖਣਾ ਵਿਕ ਨਾ ਜਾਣ ਧਿਆਨ ਰੱਖਣਾ ਹੈ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।